ਹੈਲੋ ਸਤਿ ਸ੍ਰੀ ਅਕਾਲ ਸ਼ਰਨ ਜੀ।
ਸਤਿ ਸ੍ਰੀ ਅਕਾਲ ਰੀਤ ਜੀ, ਕਿਵੇਂ ਹੋ ਤੁਸੀਂ।
ਵਧੀਆ ਵਧੀਆ ਤੁਸੀਂ ਦੱਸੋ ਘਰ ਪਰਿਵਾਰ
ਮੈਂ ਵੀ ਵਧੀਆ ਤੇ ਘਰ ਪਰਿਵਾਰ ਵੀ ਬਹੁਤ ਵਧੀਆ ਨੇ, ਤੁਸੀਂ ਦੱਸੋ ਕਿਵੇਂ ਨੇ ਘਰ ਦੇ।
ਸਭ ਚੜ੍ਹਦੀ ਕਲਾ ਤੁਸੀਂ ਦੱਸੋ।
ਚਲੋ ਵਧੀਆ ਹੋਣੇ ਚਾਹੀਦੇ ਨੇ, ਬਸ ਕੀਨੀ ਗਰਮੀ ਹੋਈ ਪਈ ਹੈ ਕੀ ਬਣਦਾ ਇੰਨੀ ਗਰਮੀ ਚ।
ਬਸ ਕੀ ਚਾਰ ਹ। ਸਾਰਾ ਪਤਾ ਨੀ ਬਾਹਰ ਕਿਵੇਂ ਲੋਕੀ ਦੇ ਕੰਮ ਕਰਦੇ ਪਏ ਨੇ।
ਕੀ ਪਤਾ ਇੰਨੀ ਗਰਮੀ ਚ ਵਿਚਾਰੇ ਜਿਵੇਂ ਪਹੀਏ ਹੈਗੇ ਨੇ ਵੇਖੇੇ ਵਿੱਚ ਕਿਵੇਂ ਜੀਰੇ ਲਾਨਦੇ ਪਏ ਨੇ। ਸਾਡੇ ਵਰਗੇ ਤਾਂ ਫੇਰ ਵੀ ਕੂਲਰਾਂ ਤੇ ਏਸੀਆ ਦੇ ਥੱਲੇ ਪਏ ਨੇ।
ਹਾਂ ਸਾਈ ਤੇ ਉਹੀ ਮੈਂ ਕਹਿੰਦੀਆਂ ਕਿਨੇ ਪਰ ਪੇਟ ਭਰਨ ਵਾਸਤੇ ਕੰਮ ਕਰਨਾ ਹੀ ਪੈਂਦਾ ਹੈ।
ਕੀ ਕਰੀਏ ਵਿਚਚਾਰੇ ਉਹ ਵੀ ਇੰਨੇ ਦੂਰੋਂ ਆਏ ਹੋਏ ਨੇ ਇੱਥੇ
ਹੋਰ ਤੁਸੀਂ ਦੱਸੋ।
ਬਸ ਆਪਾਂ ਹੁਣ ਸ਼ਾਮੀ ਵੇਲੇ ਵਾਲਾ ਕੰਮ ਕਾਰ ਨਬੇੜਿਆ ਸੀ, ਤੇ ਹੁਣ ਪਏ ਆ ਹੁਣ ਸਾਡਾ ਬਸ ਥੋੜ੍ਹੀ ਦੇਰ ਚ ਮੱਝਾਂ ਦਾ ਕੰਮ ਸ਼ੁਰੂ ਹੋ ਜਾਣਾ ਏ
ਸਾਨੂੰ ਮਤਲਬ ਸਬਜ਼ੀ ਰੋਟੀ ਸਬਜ਼ੀ ਖਾਣ ਨੂੰ ਦਿਲ ਵੀ ਨੀ ਕਰਦਾ, ਗਰਮੀ ਵਿੱਚ
ਇਹ ਯਾਰ ਗਰਮੀ ਹੋਈ ਪਈ ਏ ਕੀ ਕਰੀਏ ਆਪਾਂ, ਇੰਨੀ ਗਰਮੀ ਚ ਤਾਂ ਲੱਸੀ ਬਸ ਲੱਸੀ ਪੀ ਲਓ।
ਠੰਡੀ-ਠੰਡੀ ਚੀਜ਼ ਖਾਣ, ਠੰਡੀ-ਠੰਡੀ ਚੀਜ਼ ਖਾਣ ਦਾ ਦਿਲ ਕਰਦਾ ਪਿਆ
ਘਰੇ ਲੱਸੀ ਬਣੀ ਸੀ, ਤੇ ਮੈਂ ਸਵੇਰ ਦੀ ਚਾਰ ਪੰਜ ਗਲਾਸ ਪੀ ਗੀਆ।
ਮਿੱਠੀ ਲੱਸੀ ਪੀਂਦੇ ਹੋ, ਕਿ ਏਵੀ
ਨਾ ਮੈਂ ਤਾਂ ਐਵੇਂ ਹੀ ਪੀ ਲੈਂਦੀ ਹਾਂ ਬਸ।
ਨੂਨ ਪਾ ਕੇ ਹੈ।
ਨੂਣ ਪਾ ਕੇ ਨੀ ਮੈਂ ਤਾਂ ਐਵੇਂ ਪੀਂਨੀ ਆ ਨਾ ਮੈਨੂੰ ਨੂਣ ਵਾਲੀ ਵਧੀਆ ਲੱਗਦੀ, ਨਾ ਮੈਨੂੰ ਮਿੱਠੀ ਵਧੀਆ ਲੱਗਦੀ।
ਨਈ ਮਿੱਠੀ ਸਵਾਦ ਲੱਗਦੀ ਏ, ਨਮਕ ਖੰਡ
ਦਹੀਂ ਹੈਂ ਹੁੰਦੀ ਹੈ ਨਾ ਜਿਹੜੀ, ਉਹ ਸਵਾਦ ਲੱਗਦੀ ਹੈ ਮਿੱਠੀ
ਹਾਂ ਮੇਰਾ ਨਾ ਕੜਾ ਖਾਣਾ ਦਿਲ ਕਰਦਾ ਪਿਆ ਏ, ਦੇਸੀ ਕੜਾ ਦੇਸੀ ਘਿਓ ਚ ਬਣਿਆ ਹੋਏ।
ਆ ਜਾ ਮੈਂ ਖਵਾਵਾਂ ਤੈਨੂੰ ਬਣਾ ਕੇ ਦੇਸੀ ਕੜਾਹ। ਹੋਰ ਕੀ ਮੈਨੂੰ ਆਂਦਾ ਏ ਬਣਾਣਾ।
ਮੇਰੀ ਸਹੇਲੀ ਨੂੰ ਸਭ ਕੁਛ ਆਦਾ ਹੈ।
ਉਹ ਜਿਹੜੀ ਹੈਗੀ ਹੈ ਮੂੰਹ, ਜਿਹੜੀ ਤਾਰ ਨੀ ਹੋਂਦੀ ਦਾਲ ਨੂੰ ਪਿਸ ਕੇ ਬਣਾਉਂਦੇ ਨੇ ਹਾਂ, ਉਹ ਵਾਲਾ ਵੀ ਆਉਂਦਾ ਏ।
ਉਹ ਵੀ ਆਂਦਾ ਤੈਨੂੰ
ਹੋਰ ਕੀ, ਸਾਰੀ ਚੀਜ਼ਾਂ ਆਉਂਦੀਆਂ ਨੇ ਮੈਨੂੰ ਤੂੰ ਆ ਨਾ ਸੋਚ ਕੇ ਮੈਨੂੰ ਕੁੱਛ ਆਉਂਦਾ ਨੀ ਹੈਗਾ, ਤੂੰ ਕਹੇਗੀ ਜੋ ਚੀਜ਼ ਉਹੀ ਬਣਾ ਕੇ ਖਵਾਵਾਂਗੀ ਤੈਨੂੰ।
ਨਾ ਮੈਂ ਮੰਮੀ ਨੂੰ ਕਿਦੋਂ ਨੀ ਕਹਿੰਦੀ ਆ, ਮੈਂ ਕਿਹਾ ਮੰਮੀ ਮੇਰਾ ਮੂੰਗੀ ਦਾ ਹਲਵਾ ਖਾਣ ਦਾ ਬੜਾ ਦਿਲ ਕਰਦਾ ਪਿਆ।
ਉਹਦੇ ਚ ਕੀ ਕਰਨਾ ਹੈ ਆਪਾਂ, ਜਿਵੇਂ ਦਾਲ ਧੋ ਕੇ ਤੇ ਉਹਨਾਂ ਨੂੰ ਦਾਲ ਨੂੰ ਜਿਵੇਂ ਸੁਖਾ ਕੇ ਇਹ ਥੋੜਾ ਜਿਹਾ ਤੇ ਮਿਕਸੀ ਚ ਪੀਸ ਲੈ ਉਹਨੂੰ
ਅੱਛਾ
ਹੋਰ ਕੀ ਤੇ ਫੇਰ ਹੁਨ ਜਿਵੇਂ ਆਪਾਂ ਨੋਰਮਲ ਪ੍ਰਸਾਦ ਬਣਾਉਂਦੇ ਹੈਗੇ ਨੇ ਉਵੇਂ ਕੜਾਹ ਬਣਾ ਲੈ ਬਸ ਤੂੰ ਉਂਦਾ
ਏ ਯਾਰ
ਤੇ ਉਹਦੇ ਵਿੱਚ ਜਿਵੇਂ ਡਰਾਈ ਫਰੂਟਸ ਹੁੰਦੇ ਨੇ ਉਹ ਪਾਲਾ ਪੀਸ ਕੇ ਜਿਹੜੇ ਬਸ ਐਨ ਵਧ ਵਧੀਆ ਲੱਗਦਾ ਏ ਭੈਣੇ
ਆਪਾਂ ਰੇਡੀਮੇਡ ਰੇਡੀਮੇਡ ਲੈ ਕੇ ਆਏ ਸ ਕਿ ਮਤਲਬ ਕਿੱਲੋ ਹੈ ਛੇ ਸੌ ਰੁਪਏ ਕਿੱਲੋ ਪਏ ਸਾਨੂੰ
ਤੇ ਭੈਣੇ ਤੂੰ ਇੰਨੀ ਉੱਥੇ ਇੰਨੀ ਮਹਿੰਗਾਈ ਚ ਕਿੱਥੇ ਤੁਰ ਪਈ।
ਤੇ ਯਾਰ ਮੇਰਾ ਖਾਣ ਦਾ ਦਿਲ ਕਰਦਾ ਮੇਰਾ ਪਤਾ ਨੀ ਅੱਜ ਇਨਾ
ਤੂੰ ਜਦੋਂ ਮੇਰੇ ਘਰੇ ਆਏਗੀ ਮੈਂ ਤੈਨੂੰ ਉਦੋਂ ਖਲਾ ਦਾਂਗੀ ਬਣਾ ਕੇ
ਚਲ ਤੈਨੂੰ ਫੋਨ ਕਰਕੇ ਆਵਾਂਗੀ ਮੈਂ ਇਕ ਹਲਵਾ ਬਣਾ ਕੇ ਰੱਖੀ
ਕੋਈ ਗੱਲ ਨੀ ਦੱਸਦੀ ਤੂੰ ਕੀ ਹਲਵੇ ਦੀ ਗੱਲ ਪਾਗਲ
ਹੋਰ ਛੇ ਸੌ ਰੁਪਏ ਦਾ ਬ ਆਇਆ ਵੀ ਕਿੰਨਾ ਕੁੰ ਥੋੜ੍ਹਾ ਜਿਆ ਆਇਆ
ਆ ਪਾਗਲ ਬਾਹਰੋਂ ਤਾਂ ਮਹਿੰਗਾਈ ਹੋਈ ਪਈ ਏ
ਹਾਂ
ਅੱਜ ਦੇ ਟਾਈਮ ਚ ਤੈਨੂੰ ਪਤਾ ਹੀ ਹੈ ਕੋਈ ਇੱਕ ਚੀਜ਼ ਵੀ ਕਿੰਨੀ ਮਹਿੰਗੀ ਹੋਈ ਪਈ ਏ ਤੇ ਉਹ ਤੋਂ ਹਲਵੇ ਚ ਕੀ ਪਤਾ ਉਹ ਕਿਹੜਾ ਘਿਉ ਪਾਉਂਦੇ ਹੋਣ
ਹ ਬ ਬਿਕਾਨੇਰ ਵਾਲੇ ਤੈਨੂੰ ਪਤਾ ਉੰਝ ਈ ਮਹਿੰਗੇ ਹੁੰਦੇ ਨੇ
ਹਾਂ, ਉਹ ਤਾਂ ਬੜੇ ਮਹਿੰਗੇ ਨੇ ਬੀਕਾਨੇਰ ਵਾਲੇ ਤਾਂ ਉਹਨਾਂ ਦਾ ਤਾਂ ਬੜਾ ਉਹ ਹੈਗਾ ਏ।
ਹੋਰ ਕਿੱਥੋਂ ਮਿਲਦਾ ਕੋਨਹੀ ਪਿਆ ਸੀ ਉਹ।
ਕੋਈ ਗੱਲ ਨੀ, ਤੂੰ ਮੈਨੂੰ ਜਦੋਂ ਤੂੰ ਆਹ ਸਾਡੇ ਘਰ ਆਈ ਮੈਨੂੰ ਦੱਸੀ ਤੂੰ।
ਠੀਕ ਏ।
ਕਹਿੰਦੀ ਤਾਂ ਪਈ ਸੀ ਮੈਂ ਤੈਨੂੰ, ਕਿ ਆਪਣੇ ਬੇਬੇ ਨੂੰ ਲੈ ਕੇ ਆਈ ਇੱਕ ਦਿਨ। ਆਉਂਦੀ ਤਾਂ ਹੈਗੀ ਤੇਰੀ ਬੇਬੇ ਨੂੰ ਐਕਟਿਵਾ ਚਲਾਉਣੀ, ਤੂੰ ਤੇ ਆਪਣੀ ਬੇਬ ਬੇ ਨਾਲ ਲੈ ਕੇ ਆ ਜੀ ਦੋਨੋ ਜਣੀਆਂ।
ਅੱਛਾ।
ਫੇਰ, ਮੈਂ ਹੁਣ ਜਦੋਂ ਮੌਸਮ ਜੋਂ ਥੋੜ੍ਹਾ ਜਿਹਾ ਠੰਡਾ ਹੋਜੂਗਾ ਨਾ ਫੇਰ ਆਇਓ ਤੁਸੀਂ। ਫੇਰ, ਤੁਹਾਨੂੰ ਵਧੀਆ ਰੋਟੀ ਪਾਣੀ ਖਿਲਾਵਾਂਗੇ।
ਹਾਂ, ਠੰਡਾ ਮੌਸਮ ਹੈ ਫੇਰ ਆਵਾਂਗੇ। ਅਜ ਗਰਮੀ -ਗਰਮੀ- ਗਰਮੀ ਕਿੰਨੀ, ਹਾਂ। ਹਾਂ ਦੂਸਰੇ ਨੂੰ ਕੀ ਤੰਗ ਕਰਨਾ, ਦੂਸਰੇ ਰੋਟੀ ਮੁਸ਼ਕਿਲ ਨਾਲ ਬਣਦੀ ਗਰਮੀ ਵਿੱਚ।
ਕੀ ਇੰਨੀ ਗਰਮੀ ਚ ਰੋਟੀਆਂ, ਐਵੇਂ ਪਸੀਨਾ, ਪੇਟ ਚੋਂ ਤੇ ਵਸੀਰ।
ਆ। ਉਹੀ ਤੇ ਨਾ, ਹੋਰ ਐ ਟਪ- ਟਪ ਟਪਦਾ ਪਿਆ। ਮੈਂ ਤਾਂ ਮੈਂ ਆਪਣੀ ਭੂਆ ਨੂੰ ਫੋਨ ਕੀਤਾ, ਮੈਂ ਕਿਹਾ ਭੂਆ ਮੈਂ ਆਜਾਂ, ਮੈਂ ਉਂਜ ਕੀਤਾ ਹੈਂ। ਕਹਿੰਦੀ ਨਾ ਭੈਣ ਨਾਭੈਣ ਤੂੰ ਆਪਣੇ ਘਰ ਹੀ ਠੀਕ ਏਂ ਕਹਿੰਦੀ ਮੇਰੀ ਰੋਟੀ ਮੁਸ਼ਕਿਲ ਆੱ ਪਾਉਂਦੀ।
ਭੂਆ ਤਾਂ ਡਰ ਗਈ ਏ ਭੂਆ ਕਿਤੇ ਕਹਿੰਦੀ ਮੈਨੂੰ ਆਪਣੇ ਘਰਦਿਆਂ ਨੂੰ ਖਵਾਉਣੀ ਔਖੀ ਹੋਈ ਪਈੇ ਏ, ਤੇ ਤੈਨੂੰ ਕਿਵੇਂ ਖਵਾਵਾਂਗੀ ਮੈਂ।
ਕਹਿੰਦਾ ਆਪਣੇ ਘਰ ਹੀ ਠੀਕ ਹੈ ਜੀ, ਠੰਡਾ ਮੋਸਮ ਫੇਰ ਆਈ ਮੇਰੇ ਕੋਲ।
ਭੂਆ ਕੀ ਕਰੇਗੀ? ਗਰਮੀ ਜਿਆਦਾ ਹੋਈ ਪਈ ਏ। ਭੂਆ ਦੀ ਆਪਣੀ ਭੂਆ ਬਣੀ ਹੋਈ ਏ ਗਰਮੀ ਚ। ਐਤ ਕੇ ਗਰਮੀ ਜ਼ਿਆਦਾ ਹੈ ਨਾ।
ਹਾਂ, ਗਰਮੀ ਜ਼ਿਆਦਾ ਹੈ, ਇਹ ਗਰਮੀ ਹੁੰਦੀ ਹੀ ਏ ਬਸ ਸਾਨੂੰ ਸਾਡੇ ਕੋਲ ਸਹਿ ਨੀ ਜਾਂਦੀ।
ਹਾਂ, ਤਾਂ ਗੱਲ ਹੈਗੀ ਏ, ਤੇ ਮੱਝਾਂ ਵੇਖੀਆਂ ਤਾਂ ਬੋਲ ਵੀ ਨਹੀਂ ਸਕਦੀਆਂ ਵਿਚਾਰੀਆਂ।
ਹੁਣ ਮਤਲਬ ਆਪਾਂ ਸਕੂਲ ਚ ਪ੍ਰੋਗਰਾਮ ਹੋਇਆ ਸੀ ਫੰਕਸ਼ਨ ਮਦਨ ਵਾਲੇ।
ਹਾਂ।
ਤੋ, ਉਹ ਸਾਡੇ ਨਾਲ ਗਈ ਥੀ?
ਕਦੋਂ? ਮੈਂ ਕਦੋਂ ਗਈ ਹਾਂ? ਉਦੋਂ ਤਾਂ ਤੁਸੀਂ, ਗੋਰੀ ਤੇ ਕੋਮਲ ਤੁਸੀਂ ਗਏ ਸੀ ਸਾਰੇ।
ਪਿਛਲੇ ਸਾਲ ਹੋਇਆ ਸੀ।
ਆਹ, ਮੈਂ ਨੀ ਗਈ ਹੈਗੀ ਫੇਰ
ਅੱਛਾ, ਆ ਉੱਥੇ ਹੈ ਨੀ ਇੱਕ ਮੈਡਮ ਹੈ, ਮੈਡਮ ਜੀ ਹੈਗੀ ਹੈ ਪ੍ਰੀਤ-ਪ੍ਰੀਤ ਨਾਮ ਏ।
ਅੱਛਾ, ਫੇਰ ਉਹਨੇ ਕੀ ਕੀਤਾ?
ਆਇ-ਆਇ, ਇਹ ਮਤਲਬ ਹੈ ਉਹ ਵੀ ਨਾ ਮੇਰੀ ਮਤਲਬ ਮੇਰੀ ਸਹੇਲੀ ਸੀ, ਉਹ ਕੁਲਸਾਨੀ ਮਨਾਨੀ ਪਿੰਡ ਦੀ ਸੀ।
ਅੱਛਾ-ਅੱਛਾ ਤੇ ਨਾਨੀ ਪਿੰਡ ਦੀ ਹੋਣੀ ਫੇਰ ਉਹ।
ਹੈਂ, ਤੇ ਨਾ ਹੁੰਦਾ ਨਾ ਓਹ ਹੈ ਨੀ ਸ਼ਿਖਾ ਦਾ ਮੁੰਡਾ?
ਹਾਂ, ਸ਼ੀਖਾ ਦਾ ਮੁੰਡਾ ਹੈਗਾ ਏ।
ਉਹਦੇ ਨਾਲ ਚੱਕਰ ਸੀ ਉਂਦਾ।
ਇਹ ਭੈਣੇ ਉਹ ਕਿੱਥੇ ਚਲੀ ਗਈਏ? ਇਹ ਸ਼ੀਖਾ ਦੇ ਮੁੰਡੇ ਐਵੇਂ ਹੀ ਹੈਗੇ ਨੇ ਹਨਾ।
ਆਂਈ ਵੀਰੇ ਤੇ ਓ ਮਦਰ ਨੂੰ ਪਤਾ ਲੱਗ ਗੀ ਗੱਲ।
ਫੇਰ
ਹਟਾ ਤਾ।
ਅੱਛਾ, ਉਨੂੰ ਹਟਾ ਤਾ ਏ ਤੇ ਕੀ ਕੈਂਦੇ ਪਏ ਨੇ ਸ਼ੀਖਾ ਦਾ ਮੁੰਡਾ ਦਾ ਤਾਂ ਗੋਲੀ ਚਲਾਤੀ ਸੀ, ਕੈਂਦੇ ਓ ਤਾਂ ਆਂਦਰ ਕਰ ਦਿੱਤਾ ਸੀ।
ਓ ਗਰਵ ਸੀ ਨਾ ਹਾਂ ਗਰਵ।
ਗਰਵ ਸੀ ਹੈਨਾ ਓ?
ਹਾਂ।
ਮੈਂ ਸੁਣਿਆ ਸੀ ਮੈਂ ਤਾਂ ਗੋਰੀ ਤੋਂ ਈ ਸੁਣਿਆ ਸੀ ਆਹੋ ਸਾਡੇ ਤੁਆਡੇ ਪਿੰਡ ਦਾ ਸੀ ਓ।
ਕ ਦੋ ਟਕਰਾਈ ਸੀ?
ਅੱਛਾ, ਏ ਓਂ ਓੰਦੇ ਉੱਤੇ ਕਿਉਂ ਕਰਾਈ ਸੀ ਓਨੇ ਕੀ ਕਰ ਤਾ? ਐ ਕੀ ਏ? ਐਵੇ ਈ ਅਸ਼ ਨਾ ਸ਼ੀਖਾ ਇਨਾਂ ਨੂੰ ਸਮਜਾਉਂਦੀ ਤੇ ਐਵੇਂ ਈ ਗਾਹ ਪਾਇਆ ਪਇਆ ਸ਼ਾਹਬਾਦ ਦੇ ਵਿੱਚ।
ਸਾਨੂੰ ਇੰਨਾ ਸਮਜਾਂਦੀ ਸੀ ਆਪਣੇ ਮੁੰਡੇ ਨੂੰ ਸਮਝਾਇਆ ਨੀ ਗਿਆ।
ਵੇਖ ਲੈ, ਐ ਜੇੜੇ ਦੂਜਿਆਂ ਨੂੰ ਜਿਆਦਾ ਗਿਆਨ ਦੇਂਦੇ ਨਾ ਓਨਾ ਨੂੰ ਅਪ ਓਨਾ ਨੂੰ ਕੱਪੜਾ ਕੋਲ ਤਾਂ ਹੁੰਦਾ ਨੀ ਹੈਗਾ।
ਬਸ ਐ ਹੈਗਾ ਸੀ ਕਿ ਸ਼ੀਖਾ ਕੋਲ ਪੈਸੇ ਹੈਗੇ ਸੀ ਤੇ ਪੈਸਾ ਦੇ ਕੇ ਛਡਵਾ ਲਿਆ।
ਤੇ ਗੋਰੀ ਨਾਲ ਤਾਂ ਹਜੇ ਵੀ ਗੱਲਾਂ ਕਰਦੀ ਐ ਉਹ।
ਹਾਂ, ਹੋਰ ਪਤਾ ਕੀ ਮਿੱਠੀ ਬਣ ਕੇ, ਤੇ ਗੋਰੀ ਮਿੱਠੀ ਬਣ ਕੇ ਰੈਂਦੀ ਸੀ ਤੈਨੂੰ ਪਤਾ ਏ ਗੋਰੀ।
ਗੋਰੀ ਸਾਰਿਆਂ ਨਾਲ ਮਿੱਠੀ, ਤੂੰ ਵੇਖਦੀ ਨੀ ਸੀ ਜਦੋਂ ਅੰਸ਼ ਤੇ ਆ ਕੀ ਕੈਂਦੇ ਨੇ ਮੂਵੀ ਦਾ ਗੱਲਾਂ ਕਰਦੇ ਸੀ ਤੂੰ ਵੇਖਿਆ ਨੀ ਗੋਰੀ ਸਾਰੀ ਗੱਲਾਂ ਜਾਣਦੀ ਸੀ ਇਨਾਂ ਦੀ।
ਆ ਨਾ ਗੋਰੀ, ਗੋਰੀ ਨਾ ਮੁਦਿਤ ਔਰ ਅੰਸ਼ ਪਰੀਤੀ ਕਰਾਣਾ ਚਾਂਦੀ ਸੀ।
ਆਹੋ, ਐਵੇਂ ਦੀ ਹੈਗੀਆਂ ਨੇ ਆ।
ਹਾਂ
ਅ ਵਸ ਏ ਭੈਣੇ ਆਪਾਂ ਤਾਂ ਠੀਕ ਆ ਦੂਰੋ ਕਿਸੇ ਤੋਂ ਕੀ ਲੈਣਾ।
ਕੋਮਲ ਕਿੰਨੀ ਵਾਰ ਕੈਂਦੀ, ਮੈ ਅ ਕੋਮਲ ਗੋਰੀ ਨਾ ਬੜੀ ਮਿੱਠੀ ਆ ਮ ਮਿੱਠੀ ਬਨ ਕੇ ਰੈਂਦੀ
ਹਾਂ, ਐ ਤਾਂ ਗੱਲ ਹੈਗੀ ਏ ਯਾਰ ਪਤਾ ਕੀ ਬੰਦਾ ਨਾ ਹੋਣਾ ਚਾਈਦਾ ਐ ਜਿਵੇਂ ਦਾ ਵੀ ਏ ਮੂੰਹ ਤੇ ਕਓ ਪਰ ਐਵੇਂ ਨੀ ਹੋਣਾ ਚਾਇਦਾ।
ਆ ਨਾ ਜੋ ਨਾ ਏ ਅ ਗੱਲ ਹੈ ਨਾ ਇਕਨੋ ਆਪਣੇ ਇਕਨੋਮਿਕਸ ਦਾ ਪੇਪਰ ਕੀਤਾ ਸੀ?
ਹਾਂ, ਆਪਾਂ ਕੀਤਾ ਸੀ ਇਕਨੋਮਿਕਸ ਦਾ ਪੇਪਰ।
ਆ ਨਾ ਇਨੇ ਜਾ ਕੇ ਨਾ ਗੋਰੀ ਨੇ ਦੱਸਿਆ ਸ਼ੀਖਾ ਨੂੰ ਕਿ ਆਪਕੇ ਪਰਸ'ਚ ਇਨੋ ਨੇ ਚੋਰੀ ਕੀਤੀ ਏ।
ਇ ਅੱਛਾ ਇਨਾ ਇਨੇ ਦੱਸਿਆ ਸੀ
ਗੋਰੀ ਨੇ ਦਸੇਆ ਐ ਗੋਰੀ ਦਸੇਆ ਸੀ ਤੇ ਫੇਰ ਮੈਨੂੰ ਪਤਾ ਲਗ ਗੇਆ ਸੀ। ਤਾਂ ਈ ਤੇ ਹੁਣ ਮੈ ਤਾਈਂ ਤੇ ਤੁਸੀਂ ਨਾ ਗੌਰੀ ਨਾ ਬੌ ਪਤਾ ਲੱਗ ਗਿਆ ਸੀ ਗੌਰੀ ਐਂਵੇ ਦੀ ਹੈਗੀ ਏ।
ਹਾਏ ਮੈਨੂੰ ਤਾ ਕਿਸੇ ਨੇ ਵੀ ਨੀ ਦਸੇਆ ਯਾਰ ਫੇਰ ਓਦੋਂ।
ਮੈ ਦੱਸਾਂ ਹੁਣ ਮੈਨੂੰ ਪਤਾ ਲੱਗ ਗਿਆ ਸੀ ਕਿ ਏਨੇ ਸ਼ੀਖਾ ਨੂੰ ਜਾ ਕੇ ਕੇਆ ਕਿ ਮੈ ਮੈਡਮ ਜੀ ਮੇਰਾ ਨਾਮ ਨਾ ਲਾਨਾ ਵੈਸੇ ਤੁਸੀ ਐ ਕੈ ਦੇਣਾ ਕਿ ਇਨਾਂ ਨੂੰ ਕੈਮਰੇ ਲੱਗੇ ਹੋਏ ਨ ਕੈਮਰੇ ਚ ਵੇਖੇਐ।
ਅੱਛਾ, ਤਾਂਈ ਆਖੇਆ ਸੀ ਓਨੇ ਮੈੜਮ ਨੇ ਕਿ ਓ ਤੁਸੀ ਕਿਵੇਂ ਕੀਤਾ ਏ, ਕਿ ਓਥੇ ਤੇ ਕੈਮਰੇ ਲੱਗੇ ਹੋਏ ਨੇ। ਏ ਕਿੰਨੀ ਭੈੜੀਆਂ ਹੈਗੀਆਂ ਨੇ ਆ
ਕੈਮਰੇ ਚ ਆ ਨੀ ਵੇਖੇਆ ਸੀ, ਗੋਰੀ ਵੀ ਨਾਲ-ਗੋਰੀ ਵੀ ਨਾਲ ਹੈਗੀ ਸੀ।
ਹਾਂ, ਸਈ ਗਲ ਏ ਆ ਤਾਂ।
ਤੇ ਗੋ ਗੋਰੀ ਦਾ ਗੋਰੀ ਦੇ ਫੋਨ ਤੋਂ ਫੋਟੋਆਂ ਖਿੱਚੀਆਂ ਸੀ, ਤੇ ਫੋਟੋਆਂ
ਹਾਂ-ਹਾਂ ਸਹੀ ਗੱਲ ਏ।
ਓ ਵੀ ਨਾ ਏਥੋਂ ਸਮਝ ਆ ਗਈ ਸੀ ਕਿ ਗੋਰੀ ਦੋਗਲੀ ਏ।
ਫੇਰ ਤੇ ਨਹੀਂ ਉਹ ਕੋਮਲ ਜਿਹੜੀ ਲੱਗੀ ਰਹਿੰਦੀ ਕੋਮਲ ਜਿਆਦਾ ਕਰਦੀ ਹੈ ਯਾਰ ਉਹਦਾ।
ਆ ਮੈਂ ਕਮਲ ਦੀਖ ਕਰਤੀ ਸੀ ਮੈਂ ਕਿਹਾ ਤੂੰ ਰਹਿਣਾ ਤੂੰ ਰਹਿਣਾ। ਮੇ ਨਾਲ ਫਾਲਤੂ ਬੁਲਾਇਆ ਨਾ ਕਰੋ ਮੇਰੀ ਗੋੜ ਦੇ ਵੀ ਬੜੀ ਲੜ ਕੋਮਲ ਪੈ ਗਈ ਸੀ ਲੜਾਈ।
ਆਹੋ ਕੋਮਲ ਕਰਦੀ ਹੈ ਹੁੰਦਾ ਜ਼ਿਆਦਾ ਗੋ ਗੋਰੀ ਤਾਂ ਕਰਦੀ ਹੈ ਕੋਮਲ
ਜਦਾਂ ਮੇਰੇ ਨਾ ਕੋਲੇਜ ਦੀ ਵੀ ਲੜਾਈ ਪੈ ਗਈ ਸੀ ਗੁਣਗੁਣ ਹੋ ਦੇ ਸਾਹਮਣੇ।
ਯਾਰ ਹੁੰਦਾ ਜਦੋਂ ਬੰਦਾ ਕਿ ਜਦੋਂ ਸਾਫ਼ ਦਿਲ ਨਾਲ ਚੱਲੇ ਨਾ ਫੇਰ ਹੁੰਦਾ ਏ ਭੈਣੇ। ਤੇ ਤੁਸੀਂ ਤਾਂ ਇੱਕ ਪਿੰਡ ਦੀ ਹੋ ਗਈਆਂ ਨੇ ਹੋਰ ਸਹੀ ਗੱਲ ਏ।
ਤੂੰ ਗੁਣ ਗੁਣ ਗੁਣ ਤੇਰੀ ਹਜੇ ਦੋਸਤ ਬਣੀਏ ਤੇ ਉਹਨੂੰ ਇਹ ਨਾਲ ਮਿਲ ਕੇ ਤੂੰ ਮੈਨੂੰ ਚਰਾਉਂਦੀ ਪਈ ਏ।
ਹਾਂ ਸਹੀ ਗੱਲ ਏ ਇਹ ਪਤਾ ਕੀ ਹੈ ਆਹ ਜਿੱਥੇ ਚਾਰ ਪੈਸੇ ਵਿਖਦੇ ਨਾ ਉੱਥੇ ਲੱਗ ਜਾਂਦੀਆਂ ਨੇ ਹੋਰ ਕੀ ਏ।
ਹਾਂ। ਆਹ ਯਾਰ ਗ ਜਮ ਕੇ ਗੁਣਗੁਣ ਗੁਣਗੁਣ ਦਮਨ ਇਹਨਾਂ ਕੋਲ ਪੈਸੇ ਕਿੰਨੇ ਪੈਸ ਪੈਸੇ ਹੈਗੇ ਸੀ। ਪੈਸੇ ਵਾਲੀਆਂ।
ਹਾਂ ਪੈਸੇ ਵੀ ਹੈਗੇ ਸੀ ਤੇ ਦਿਮਾਗ ਵੀ ਆ ਵਾਲਾ ਲਾਉਂਦੀਆਂ ਸੀ ਹੋਣੀਆਂ। ਉੱਥੇ ਉਹਨੂੰ ਟੈਸਟ ਟੂਸਟ ਵਿਖਾਦੀ ਹੋਣੀਆਂ ਤਾਂ ਹੀ ਤੱਕ ਕਹਿੰਦੀ ਪਈ ਸੀ ਆ।
ਗੁਣਗੁਣ ਔਰਕੋਮਲ ਦਾ ਇੱਕੀ ਰੋਲ ਨੰਬਰ ਸੀ ਨਾ ਇਕ। ਇੱਕੀ ਕਿਸੀ ਦਾ ਬਾਈ ਸੀ ਹੈ ਤੇ ਨਾ ਹਾਂ ਕਹਿੰਦੇ ਯਾਰ ਕਹਿੰਦੀ ਕਾਫੀ ਪੀਣ ਚੱਲ ਕਾਫੀ ਮੈਂ ਕਿਹਾ ਕੋਫੀ ਪਹਿਲ ਤਾਂ ਕੋਫੀ ਕਿੰਨੀ ਦੀ ਹੋ ਹੈਗੀ ਸੌ ਜਾਂ ਦੋ ਸੌ ਦੀ ਹੈਗੀ। ਜਿਸ
ਹਾਂ ਸਹੀ ਗੱਲ ਏ ਕੌਫੀ ਦਾ ਕੌਫੀ ਦੀ ਤਾਂ ਚੱਲ ਕੀ ਗੱਲ ਏ।
ਬਾਰਾਂ ਸੌ ਰੁਪਏ ਦੀ ਕੋਫੀ ਕਹਿੰਦੀ ਸਟਾਰਬਕ ਵੀ ਪੀਂਏਗੇ।
ਉਹ ਤੇਰਾ ਭਲਾ ਹੋ ਜਾਏ ਕਹਿੰਦੇ ਤੁਸੀਂ ਪਿਲਾ ਦਿਓ ਫਿਰ ਤੂੰ ਆਖਣਾ ਸੀ ਕਹਿੰਦੇ ਤੂੰ ਹੀ ਪਿਲਾ ਦੀ ਫਿਰ ਸਾਰਿਆਂ ਨੂੰ।
ਮੈਂ ਕਿਹਾ ਮੈਂ ਤੂੰ ਮੈਂ ਜਾਂਦੀ ਕ ਹੋਣੀ ਕੋਮਲ ਕਹਿੰਦੀ ਮੈਂ ਮੈਂ ਜਾਂਦੀ ਕਿਹਾ ਕੋਮਲ ਤੂੰ ਸ਼ੈਂਕੂ ਮੰਗ ਲੈਂਗੀ।
ਹਾਂ ਸਹੀ ਗੱਲ ਏ, ਇਹ ਤੂੰ ਤਾਂ ਕਹਿੰਦੀ ਓੋਹਦੋ ਕੁਛ ਹੈਗਾ ਨੀ ਹੁਣ ਤੂੰ ਰਿਸ਼ਤਾ ਕਿਤੇ ਕਰਵਾਈ ਬੈਠੇ ਤੇ ਸ਼ਾਂਕੀ ਕਿਥੇ ਹੈਗਾ ਏ। ਕੀ ਪਤਾ ਹੈ ਉਹ ਚਲਾ ਗਿਆ ਦੁਬਈ।
ਉਦੋਂ ਕੋਲੇਜ ਵਿੱਚ ਹੀ ਚਲਾ ਗਿਆ ਸੀ।
ਕਦੋਂ ਚਲਾ ਗਿਆ ਹੈ ਤੇ ਆ ਹੁਣ ਕੀ ਕਰਦੀ ਪਈ ਹੈ ਕੋਮਲ।
ਆਹ ਕੋ ਕੋਮਲ ਤੇ ਗੱਲਾਂ ਤੋਂ ਕਰਦੀ ਸ਼ੈਂਕੇ ਨਾਲ।
ਅੱਛਾ ਗੱਲਾਂ ਤਾਂ ਕਰਦੀ ਹੋਣੀ ਫੇਰ ਆਹ ਕੀ ਪਤਾ ਭੈਣੇ ਇਹਨਾਂ ਦਾ।
ਕੀ ਪਤਾ ਇਹਨਾਂ ਦਾ।
ਹੋਰ ਕੀ ਤੈਨੂੰ ਪਤਾ ਕਿਸੇ ਦਾ ਕੀ ਕਰਦਾ ਪਿਆ ਕੋਈ। ਕੋਈ ਨੀ ਦੱਸਦਾ ਅੰਜਲੀ ਅੱਜ ਦੇ ਟਾਈਮ ਚ ਬੜਾ ਉਹ
ਬੈਸੇ ਨਾ ਮੈਨੂੰ ਨਾ ਉਹਦੋ ਨਾ ਇੰਨਾ ਦੁੱਖ ਹੋਇਆ ਸੀ ਗੋਰੀ ਨਾਲ ਮੈਂ ਗੋਰੀ ਕਿਵੇਂ ਦੀ ਨ
ਹੁੰਦਾ ਏ ਯਾਰ ਜਿਵੇਂ ਆਪਾਂ ਕਿਸੇ ਤੇ ਵਿਸ਼ਵਾਸ ਕਰਕੇ ਚੱਲਦੇ ਹਾਂ ਨਾ ਹੁੰਦਾ ਫੇਰ ਆਪਾਂ ਨੂੰ।
ਐ ਮੈਨੂੰ ਤੁੂੰ ਇਹ ਬਾਤ ਨੀ ਮੈਂ ਕਿਹਾ ਤੈਨੂੰ ਅੱਗੱਲ ਇਸ ਕਰਕੇੀ ਦੱਸੀ ਮੈਂ ਕਿਹਾ ਕੋਮਲ ਨੇ ਮੈਨੂੰ ਤ ਮੈਨੂੰ ਕੋਮਨ ਇਵੇਂ ਜ ਹੈਗੀ ਕਿ ਤੂੰ ਵੀ ਨਵੇਂ ਬੋਲਦੇ ਮੈਂ ਤੈਨੂੰ ਦੱਸਾਂ ਫੇਰ ਤੂੰ ਗੋਰੀ ਨੂੰ ਦੱਸ ਦੇ।
ਨਾ ਨਾ ਇਹ ਆਰ ਤੇ ਤ ਮੈਨ ਗੱਲ ਦੱਸ ਜੇ ਮੇਰੇ ਅੱਗੇ ਕੋਈ ਗੱਲ ਵੀ ਕਰਦਾ ਨਾ ਮੇਰਾ ਨਾ ਇੰਨਾ ਹੈਗਾ ਏ ਜੇ ਮੈਨੂੰ ਤੂੰ ਨਾ ਅੱਧੀ ਰਾਤੀ ਵੀ ਕਹੇਗੀਈ ਕਿ ਅੰਜਲੀ ਮੈਨੂੰ ਉੱਥੇ ਛੱਡ ਕੇ ਆਈ ਮੈਂ ਨਾ ਕਦੀ ਵੀ ਕੋਮਲ ਨੂੰ ਜਵਾਬ ਨ ਦਿੱਤਾ ਤੇ ਤੁਸੀਂ ਮੇਰੇ ਮੂੰਹ ਤੇ ਕਹਿ ਦਿੰਦੀਆਂ ਸੀ ਕਿ ਤੂੰ ਪੈਦਲ ਚਲੀ ਜਾ ਮੈਂ ਨਾ ਅੱਜ ਵੀ ਉਹ ਗੱਲ ਯਾਦ ਕਰਦੀਆਂਾਂ ਤੁਹਾਡੇ ਕੋਲ ਐਕਟੀਵਾ ਹੁੰਦੀ ਸੀ ਪਰ ਉਦੋਂ ਮੇਰੇ ਕੋਲ ਹੈਗੀ ਨੀ ਸੀ ਤੇ ਕੋਮਲ ਮੈਨੂੰ ਅੱਜ ਵੀ ਕਹਿੰਦੀ ਹੈ ਨਾ ਕਿ ਅੰਜਲੀ ਮੈਨੂੰ ਛੱਡ ਕੇ ਮੈਂ ਕਦੇ ਜਵਾਬ ਨੀ ਦਿੱਤਾ ਮੈਂ ਕਿਹਾ ਕੋਈ ਗੱਲ ਨੀ ਹੁੰਦਾ ਡੈਡੀ ਨੀ ਹੈਗਾ ਮੈਂ ਕਿਹਾ ਮੈਂ ਨ ਐਵੇ ਦਾ ਕੰਮ ਕਰਦੀ ਹੈਗੀ
ਨਿਰੰਮੀ
ਇਹ ਚਲ ਓਂਦੇ ਤੇ ਆਹ ਦੁਬਾਰਾ ਕੋਲ ਕਰਦੀ ਹਾਂ ਮੈਂ ਤੈਨੂੰ ਫੇਰ ਦੱਸ ਆ ਗੱਲ
ਠੀ ਠੀਕ
ਠੀਕ ਹੈ